ਹੈਲੋ? ਹਾਂਜੀ, ਸਤਿ ਸ੍ਰੀ ਅਕਾਲ, ਹੋਰ ਕੀ ਹਾਲ ਹੈ।
ਵਧੀਆ ਜੀ, ਤੁਸੀਂ ਸੁਣਾਓ।
ਬਸ ਅਸੀਂ ਵੀ ਵਧੀਆ। ਹੋਰ ਦੱਸੋ ਕੀ ਕਰਦੇ ਪਏ ਸੀ।
ਕੁਛ ਨਹੀਂ। ਕੀ ਕਰਨਾ ਵਿਹਲੇੇ ਹਾਂ, ਅਸੀਂ ਤੇ।
ਅੱਛਾ ਜਨਾਨੀਆਂ ਵੇਹਲੀਆਂ ਹੋ ਸਕਦੀਆਂ?
ਬਸ ਅਸੀਂ ਵਿਹਲੇ ਹਾਂ ਜੀ, ਆਪਣਾ ਡਿਊਟੀ ਕਰ ਲਈ ਹੋਈ ਹੈ। ਅਸੀਂ ਦੁਪਹਿਰ ਦੀ ਨਾ ਅੱਜ?
ਜੀ।
ਹੋਰ ਸੁਣਾਓ, ਕੀ ਬਣਾ ਲਿਆ ਅੱਜ ਤੁਸੀਂ।
ਅਸੀ ਤਾਂ ਹੁਣ ਘੀਆ ਬਣਾਇਆ ਹੈ, ਵੜੀ ਜੀ ਪਾ ਕੇ।
ਅੱਛਾ ਜੀ। ਇਹ ਖਾਣਾ ਹੈਗਾ, ਕਿਸੇ ਨੇ।
ਹਾਂ!
ਅੱਛਾ ਚਲੋ ਵਧੀਆ ਹੈ ਜੀ। ਚਲੋ ਠੀਕ ਨਹੀਂ ਤੇ? ਚਲੋ ਗੱਲ ਉਹੀ ਫਿਰ, ਘਰਦਿਆਂ ਨੂੰ, ਬਾਕੀਆਂ ਨੂੰ, ਤਾਂ ਖਾਣਾ ਹੀ ਪੈਂਦਾ ਹੈ ਨਾ।
ਹੋਰ, ਖਾਣਾ ਪੈਣਾ ਹੀ ਹੈ। ਫਿਰ ਹੁਣ ਕੀ ਕਰੀਏ। ਸਬਜ਼ੀਆਂ ਹੋਰ ਹੈ ਹੀ ਕੋਈ ਨਹੀਂ।
ਬਿਲਕੁਲ ਜੀ। ਹੋਰ ਸੁਣਾਓ, ਕਿਤੇ ਘੁੰਮਣ ਨਹੀਂ ਗਏ।
ਬਸ ਘੁੰਮਣਾ ਕਿ। ਗਰਮੀ ਬੜੀ ਹੈਗੀ ਹੈ, ਬਾਹਰ ਨਿਕਲਣ ਤੇ ਜੀ ਨਹੀ ਕਰਦਾ। ਗਰਮੀ ਬਹੁਤ ਹੈ।
ਗਰਮੀ ਤਾਂ ਹੈਗੀ, ਸਾਰੇ ਪਾਸੇ।
ਛੁੱਟੀਆਂ ਵੀ ਹੁਣ ਖਤਮ ਹੋ ਗਈਆਂ, ਬੱਚਿਆਂ ਦੀਆਂ, ਹੁਣ ਕਿੱਥੇ ਜਾਣਾ।
ਹਾਂਜੀ।
ਹੋਰ?
ਹੋਰ ਸੁਣਾਓ?
ਬਸ! ਹ
ਹਾਂਜੀ?
ਮੈਂ ਕਿਹਾ ਕੀ ਕਰਦੇ ਪਏ ਹੋ ਸੀ।
ਕੁਛ ਨਹੀਂ ਕੀ ਕਰਨਾ ਅਸੀਂ। ਵਿਹਲੇ ਹੋ ਗਏ ਹਾਂ ਬਸ।
ਗਰਮੀ ਐਂਨੀ ਪ੍ਰਦੂਸ਼ਣ ਵੱਧੀ ਜਾਂਦਾ ਪਿਆ।
ਪ੍ਰਦੂਸ਼ਣ ਤਾਂ ਬਹੁਤ ਹੈ ਜੀ। ਬਾਰਿਸ਼ ਕਿੱਥੋਂ ਹੋਏਗੀ? ਅਸੀਂ ਲੋਕ ਪੇੜ- ਪੌਧੇ ਕੱਟੀ ਜਾਂਦੇ ਹਾਂ। ਆਪਣਾ ਤੇ ਕਿੱਥੋਂ ਹੋਏਗੀ। ਨਾ ਹਵਾ ਦਾ ਕੋਈ ਸਾਧਨ ਰਿਹਾ, ਨਾ ਕੁਛ ਰਿਹਾ।
ਦੂਸਰੀਆਂ ਕੰਟਰੀਆਂ ਵਿੱਚ ਵੇਖੋ, ਇੱਕ ਦਰਖਤ ਕੱਟਣਗੇ ਨਾ, ਦੋ ਲੱਗਣ ਵਕਤ ਲੱਗਣੇ ਨੇ।
ਹਾਂਜੀ- ਇੱਧਰ?
ਇੱਥੇ ਘਰੇ, ਜਿੰਨੇ ਮਰਜੀ ਕੱਟੇ ਜਾਣ! ਲਾਉਣਾ ਨਾ ਕੋਈ ਵੀ ਨੀ ਹੈ। ਪੇੜ ਕੱਟ- ਕੱਟ, ਪਲਾਟ ਵੇਚੀ ਜਾਂਦੇ।
ਕੱਟ- ਕੱਟ ਕੇ ਹਾਂ। ਕਲੋਨੀਆਂ ਕੱਟਦੇ ਪਾਏ ਨੇ ਨਾ। ਕੱਟ- ਕੱਟ ਕੇ ਹਾਂਜੀ।
ਕਿ ਆਉਣਾ ਹੈ। ਦਰਖਤਾਂ ਨਾਲ ਹੀ ਤੇ ਆਉਂਦੀ ਹੈ।
ਇਹ ਤੇ ਹੈ ਹੀ ਹੈ। ਉਹਦੇ ਕਰਕੇ ਹਵਾ ਦਾ ਵੀ, ਕੋਈ ਸਾਧਨ ਨਹੀਂ ਰਿਹਾ।
ਨਾ ਨਾ ਉਧਰ ਪਹਾੜਾਂ ਤੋਂ ਵੀ ਦਰਖਤ ਕਟੀ ਜਾਂਦੇ ਨੇ ਤੇ ਉਹ ਪਹਾੜ ਵੀ ਡਿੱਗੀ ਜਾਂਦੇ ਨੇ ਇਧਰ ਪਤਾ ਨੀ ਜੜ੍ਹਾਂ ਨਾਲ ਪਹਾੜ ਵੀ ਟਿੱਕੇ ਹੁੰਦੇ ਨੇ। ਜਦ ਦਰਖਤ ਕੱਟੀ ਜਾਂਦੇ ਭਾਰ ਦੀ ਮਿੱਟੀ ਵੀ ਡਿੱਗੀ ਜਾਂਦੀ ਹੈ। ਹੁਣ ਬਾਰਿਸ਼ਾਂ ਹੋਂਦੋ ਵੇਖੋ ਫੇਰ ਲੈਂਡਸਲਾਈਡ ਕਿੰਨੀ ਹੁੰਦੀ ਹੈ।
ਆਹ ਲੈਂਡਸਲਾਈਡ ਚਲੋ ਬਾਰਿਸ਼ਾਂ ਇਸ ਟਾਈਮ ਰਿਸ਼ੀਕੇਸ਼ ਵੱਲ ਭਾਵੇਂ ਹੁੰਦੀਆਂ ਹੁਣ।
ਹੁਣ ਉੱਧਰ ਵੀ ਹਲਕੀ ਫੁਲਕੀ ਹੋਈ ਹੈ ਅਗਰ ਇਸ ਮਹੀਨੇ ਦੇ ਹੁੰਦਾ ਵੀ ਅੱਧ ਚ ਜਾ ਕੇ ਬਾਰਿਸ਼ਾਂ ਸ਼ੁਰੂ ਹੋ ਜਾਣੀਆਂ।
ਹਾਂ। ਇਹ ਤੇ ਨਹੀਂ ਇਸ ਟਾਈਮ ਹੁੰਦੀਆਂ ਹੋਣੀਆਂ ਅਸੀਂ ਪਿਛਲੇ ਸਾਲ ਗਏ ਸੀ। ਅਤੇ ਆਪਾਂ ਉੱਧਰ ਯਾਤਰਾ ਸ਼ੁਰੂ ਹੋਈ ਦੀ ਸੀ ਉਸ ਟਾਈਮ ਅਤੇ ਬੜੀ ਬਾਰਿਸ਼ ਸੀ ਬਹੁਤ ਜ਼ਿਆਦਾ ਬਾਰਿਸ਼ ਸੀ ਨਾ ਉਸ
ਉਧਰ ਤੇ ਵੈਸੇ ਵੀ ਹੋ ਜਾਂਦੀ ਹੈ। ਰਿਸ਼ੀਕੇ ਹਰਿਦੁਵਰ ਵਾਲੇ ਪਾਸੇ ਬਿਨਾਂ ਉਦੋਂ ਮੌਸਮ ਤੋਂ
ਦੇ ਹੈ ਬਾਈਕ ਬੈਕਾਂ ਤੇ ਜਾਣ ਵਾਲੇ ਬਾਈਕਾਂ ਅਤੇ ਗੱਡੀਆਂ ਵਾਲੇ ਗੱਡੀਆਂ ਤੇ
ਨਾ ਜਾਣਾ ਓਨਾ ਜਾਈ ਜਾਣਾ ਨਾਲੇ ਬਾਬੇ ਨੇ ਬੁਲਾਇਆ ਓਨੇ ਚਲੇ ਹੀ ਜਾਣਾ।
ਹਾਂਜੀ। ਇਹ ਤਾਂ ਹੈ ਹੀ ਹੈ।
ਹਾਂ।
ਹੋਰ ਸੁਣਾ ਤੁਸੀਂ ਨਹੀਂ ਗਏ ਕਿਤੇ
ਨਹੀਂ। ਅਸੀਂ ਹੁਣ ਨ ਨਹੀਂ ਜਾਣਾ ਤਕਰੀਬਨ ਘਰ ਬੈਹਣਾ ਬੱਚਿਆਂ ਦੇ ਸਕੂਲ ਖੁੱਲ ਗਏ ਨੇ।
ਅੱਛਾ ਜੀ। ਕਿੰਨੇ ਬੱਚੇ ਜੀ ਤੁਹਾਡੇ?
ਹਾਂਜੀ।
ਹਾਂਜੀ। ਤਿੰਨ ਬੱਚੇ ਹੈ। ਹਾਂ। ਤਿੰਨ ਬੱਚੇ ਵਿਹਾਇ ਨੇ। ਸੈੱਟ ਨੇ ਆਪਣੀ ਆਪਣੇ ਫੈਮਲੀਆਂ ਨਾਲ।
ਅੱਛਾ। ਕਿੱਥੇ ਵਿਆਹੇ ਦੇ ਨੇ?
ਉਹ ਤੇ ਲੋਕਲ ਹੀ ਨੀ ਇੱਕ ਪੰਜਾਬ ਚ
ਅੱਛਾ ਜੀ। ਬੜੀ ਦੂਰ ਦੀ ਬੜੀ ਦੂਰ ਦੀ ਲਿਆਂਦੀ ਤੁਸੀਂ।
ਹੋਰ ਸਾਰੀਆਂ ਨੇੜੇ ਦੀਆਂ ਥੋੜਾ ਲਿਆਈ ਜਾਣੀਆਂ ਸੀ।
ਹਾਂਜੀ। ਕਹਿੰਦੇ ਵੈਸੇ ਵਿੱਚਦੀਆਂ ਲੈਣੀਆਂ ਚਾਹੀਦੀਆਂ।
ਹੈਂ।
ਬਾਕੀ ਕਹਿੰਦੇ ਨੇ ਵੈਸੇ ਵੀ ਨਾ ਮਤਲਬ ਬਹੁਤੀ ਕੋਲ ਦੀਆਂ ਵੀ ਨਹੀਂ ਲੈਣੀਆਂ ਚਾਹੀਦੀਆਂ।
ਵੀ ਚੰਗੀ ਹੁੰਦੀ ਲੋਕ ਸਭ ਵੇਲੇ ਕੰਮ ਆ ਜਾਂਦੇ ਆ ਸੇ
ਚਲੋ ਇਹ ਵੀ ਠੀਕ ਹੈ ਹੁਣ ਅਸੀਂ ਵੇਖੋ ਕਿੰਨੀ ਦੂਰੋਂ ਆਏ ਹੋਏ ਹਾਂ ਹੁਣ ਸਾਨੂੰ ਕੋਈ ਕੰਮ ਮ ਘਰ ਅਮਏਵੇਂਰਜੈਂਸੀ ਜਾਣਾ ਪੈਣਾ। ਤੇ ਉਹੀ ਗੱਲ ਸੱਤ ਅੱਠ ਘੰਟੇ ਦਾ ਸਫ਼ਰ ਲੱਗਦਾ ਹੈ। ਹਾਂਜੀ। ਇਹ ਤੇ ਹੈ ਜੀ।
ਹਾਂ।
ਹੋਰ ਦੱਸੋ।
ਹੋਰ ਦੱਸੋ
ਹੋਰ ਕੁਛ ਨਹੀਂ ਬਸ ਰੋਟੀ ਬਣਦੀ ਵੀ ਹੈ ਖਾਵਾਂਗੇ।
ਜੋਰ ਕਰਦੇ ਵੈਸੇ ਹਾਊਸ ਵਾਈਫ ਹੋ
ਨਹੀਂ ਹਾਊਸ ਵਾਈਫ ਹੀ ਹਾਂ ਜੀ ਮੈਂ।
ਅੱਛਾ।
ਜੋਬ ਵਗੈਰਾ ਕੀ ਕਰਨੀ ਹੈ। ਅਸੀਂ ਗਰਮੀ ਬੜੀ ਹੈ।
ਜੋਬ ਕਰ ਲੈਂਦੇ ਘਰ ਦੀਆਂ। ਕੱਪੜੇ ਧੋ, ਰੋਟੀ ਪਾਕਾ, ਇਹ ਵੀ ਜੋਬ ਨੇ। ਇਹ ਕਿਹੜਾ ਕੋਈ ਘੱਟ ਕਿਸੇ ਜੋਬ ਤੋਂ ਪਰ ਇਹ ਫ੍ਰੀ ਦੀ ਜੋਬ ਹੈ।
ਸਹੀ ਹੈ। ਪੈਸੇ ਨਹੀਂ ਮਿਲਦੇ ਪੈਸੇ ਮਿਲਦੇ ਹੋਣ ਤਾਂ ਫਿਰ ਘੱਟਾ ਹੀ ਕਹਿ ਦਾ।
ਚਲੋ ਇਹ ਵੀ ਕਰਨਾ ਕੰਮ।
ਹਾਂਜੀ, ਹੋਰ ਦੱਸੋ?
ਹਾਂਜੀ।
ਸੂਟ ਇਹ ਕਮਾਲ ਦਿਖਦਾ ਹੈ।
ਮੈਂ ਜਾਵਾਂਗੀ ਮੈਨੂੰ ਨਾ ਮੈਂ ਆਪਣੇ ਮਾਇਕੇ ਜਾਣਾ, ਮੈਨੂੰ ਨਾ ਕੰਮ ਪੈ ਗਿਆ ਕੋਈ ਨਾ।
ਅੱਛਾ।
ਬਸ ਹੁਣ ਹਫ਼ਤਾ ਲਾਵਾਂਗੇ।
ਹੋਰ ਹੋਣੇ ਨੇ ਮੈਚ।
ਹਾਂਜੀ।
ਮੈਂ ਕਿਹਾ ਦੂਰ ਹੋਣਾ ਮਾਇਕਾ ਤੁਹਾਡਾ।
ਹਾਂਜੀ ਮੇਰਾ ਅੰਮ੍ਰਿਤਸਰ।
ਵਧੀਆ, ਛੇਤੀ ਆਜੀ।
ਹਾਂਜੀ, ਬੜੀ ਵਧੀਆ ਜੀ ਘੁੰਮਣ ਵਾਲੀਆਂ ਜਗ੍ਹਾ ਨੇ ਬੜੀਆਂ ਸਾਰੀਆਂ ਉੱਥੇ।
ਮੈਂ ਤੇ ਲੱਗ ਰੀ ਐ।
ਹਾਂਜੀ।
ਗੁਰੂਆਂ ਦੀ ਨਗਰੀ ਹੈ, ਗੁਰੂਆਂ ਦੀ।
ਹਾਂ ਬਿਲਕੁਲ ਜੀ ਗੁਰੂਆਂ ਦੀ ਨਗਰੀ ਹੈ। ਗੁਰੂ ਰਾਮਦਾਸ ਦੀ ਨਗਰੀ ਹੈ, ਬਾਬਾ ਦੀਪ ਸਿੰਘ ਜੀ ਦੀ ਨਗਰੀ ਹੈ।
ਬੜਾ ਦੇਰ ਲੱਗਦਾ ਉੱਥੇ ਜਾਏ। ਬੰਦਾ ਆਨ ਤੇ ਦਿਲ ਹੀ ਨਹੀਂ ਕਰਦਾਂ।
ਹਾਂ ਤੁਸੀਂ ਗਏ ਹੋ, ਕਿ ਕਦੀ ਅੱਛਾ ਜੀ।
ਬਹੁਤ ਲੰਬੀ।
ਚਲੋ ਵਧੀਆ।
ਹੂੰ।
ਜਾਣਾ ਚਾਹੀਦਾ ਵੈਸੇ ਵੀ ਨਾ।
ਹਾਂ। ਸਾਡੇ ਵੀ ਰਿਲੇਟਿਵ ਪੰਜਾਬ 'ਚ ਹੈਗੇ ਨਾ, ਜਦੋਂ ਕਦੇ ਉੱਧਰ ਜਾਈਦਾ ਤੇ ਫੇਰ ਹੋ ਕੇ ਆਏਦਾ।
ਅੱਛਾ, ਇਹ ਤੇ ਹੈ ਹੀ ਹੈ। ਬਹਾਨੇ ਨਾਲ ਜਾਇਆਂ ਜਾਂਦਾ, ਵੈਸੇ ਵੀ ਹਾਂਜੀ।
ਕਈ ਵਾਰੀ ਐਸਾ ਹੁੰਦਾ ਕੋਲੋਂ ਹੀ ਹੋ ਕੇ ਆ ਜਾਂਦੇ ਦਰਸ਼ਨ ਵੀ ਨਹੀਂ ਕਰਨ ਜਾਇਆ ਜਾਂਦਾ ਹੈ।
ਇਹ ਤਾਂ ਹੈ ਜੀ ਉੱਥੇ ਰਸ਼ ਹੀ ਬਹੁਤ ਹੁੰਦਾ, ਦਰਸ਼ਨ ਤੇ ਕੋਈ ਕਹਿੰਦੇ। ਕਹਿੰਦੇ ਨੇ ਬਹੁਤਾ ਸ਼ਰਧਾ ਭਾਵਨਾ ਵੱਲੋਂ ਆਏ, ਉਹਨੂੰ ਹੀ ਹੁੰਦੇ ਹੋਣੇ ਹੈ।
ਹੂੰ ਅਸੀਂ ਤੇ ਬਹੁਤ ਛੋਟੇ ਹੁੰਦਿਆਂ ਤੋਂ ਹੀ ਜਾਂਦੇ, ਹਾਂ ਤੇ ਉੱਥੇ ਇੰਨੇ। ਭੀੜਾਂ ਵੀ ਨਹੀਂ ਸੀ, ਲੱਗਦੀਆਂ ਬੜੇ ਆਰਾਮ ਨਾਲ ਸੋਹਣੇ ਦਰਸ਼ਨ ਹੁੰਦੇ ਸੀ। ਖੈਰ ਦਰਸ਼ਨ ਤੇ ਹੁਣ ਵੀ ਹੋ ਜਾਂਦੇ ਨੇ, ਸਵੇਰੇ-ਸਵੇਰੇ ਬੰਦਾ ਤੜਕੇ ਕਰੇ ਜੇ।
ਹਾਂ ਇਹ ਤੇ ਹੈ ਜੀ।
ਫੇਰ ਤੇ ਬੜੇ ਵਧੀਆ ਹੁੰਦੇ, ਮੁੜ ਕੇ ਫਿਰ ਜਿ ਜਿਉਂ ਜਿਉਂ ਸੰਗਤ ਆਈ ਜਾਂਦੀ ਤਿਉਂ ਤਿਉਂ ਫੇਰ। ਭੀੜਾਂ ਵਧੀ।
ਸੰਗਤ ਉੱਥੇ ਹਰ ਰੋਜ਼ ਰਹਿੰਦੀ ਹੈ, ਕੋਈ ਐਸਾ ਦਿਨ ਹੈ, ਜਿਸ ਦਿਨ ਉੱਥੇ ਰਸ਼ ਨਹੀਂ ਹੁੰਦਾ।
ਉੱਥੇ ਹਰ ਰੋਜ਼ ਬੰਦਾ ਉੱਥੇ ਮੱਥਾ ਟੇਕਦਾ ਹੀ ਟੇਕਦਾ।
ਹਾਂਜੀ ਤੇ ਲੰਗਰ ਦੇਖੋ, ਕੁਆਂਟਲਾਂ ਦੇ ਹਿਸਾਬ ਲੰਗਰ ਉੱਥੇ। ਕੁਆਂਟਲਾਂ ਦੇ ਹਿਸਾਬ ਨਾਲ ਬਣਦਾ।
ਹਾਂ। ਜ਼ਿਆਦਾ ਹੋਵੇ ਤੇ ਪਤਾ ਨੀ ਵੇ ਇੱਕ ਲੱਖ ਤੇ ਯ ਰੋਜ਼ ਦਾ ਸਮੇਂ ਲੋ ਹੈਗਾ ਹੀ ਹੈਗਾ।
ਜ਼ਿਆਦਾ ਹੋਣਾ ਜੀ।
ਕਦੇ ਵੀ ਤੁਹਾਨੂੰ ਖਾਲੀ ਨਹੀਂ ਲੱਬੇਗਾ, ਬਈ ਲਾਈਨ।
ਨਾ-ਨਾ। ਇੱਕ ਵਾਰੀ ਮਤਲਬ ਕਿ ਸਾਨੂੰ ਹੋਇਆ ਸੀ, ਸਵੇਰੇ ਅਸੀਂ ਤੜਕੇ। ਢਾਈ ਵਜੇ ਦਰਸ਼ਨ ਕੀਤੇ ਸੀ। ਉਦੋਂ ਪੁੱਲ ਸਾਨੂੰ ਖਾਲੀ ਮਿਲਿਆ ਸਾਨੂੰ ਬੜੀ ਹੈਰਾਨਗੀ ਹੋਏਗੀ। ਫਸਟ ਟਾਈਮ ਅਸੀਂ ਪੋਲਕ ਖਾਧੀ ਵੇਖਿਆ, ਨਹੀਂ ਤੇ ਅਸੀਂ ਹਮੇਸ਼ਾ ਲਾਈਨਾਂ ਵਿੱਚ ਲੱਗਦੀਆਂ ਦੋ ਸਾਲ ਦੀ ਗੱਲ ਹੋਈ ਹੈ। ਅਸੀਂ ਸਵੇਰੇ ਟਾਈਮ ਕੇ ਮੱਥਾ ਟੇਕਣਾ ਸੀ, ਤੇ ਉਸ ਵੇਲੇ ਇਹ ਵੀ ਇੱਕ ਦੁ ਕਾ ਲੋਂਕ ਵੀ ਆ ਜਾ ਰਹੇ ਸਨ ਅੰਦਰ। ਕਰ ਸਾ ਸਵੇਰੇ ਪੰਜ ਵਜੇ ਸਾਡੇ ਚਾਰ ਵਜੇ ਆਦੇ।
ਹਾਂਜੀ-ਹਾਂਜੀ।
ਗੇਟ ਖੋਲ ਵੀ ਲੈਂਣਾ ਫਿਰ ਮੁੜ ਕੇ ਬੰਦ ਕਰ ਲੈਣਾ, ਫਿਰ ਪਾਲਕੀ ਵੇਲੇ ਖੋਲਦੇ ਆ।
ਅੱਛਾ ਪਾਲਕੀ ਸਾਹਿਬ ਕਦੋਂ ਸਵੇਰੇ ਆਦੀ ਉੱਥੇ? ਪਾਲਕੀ ਸਾਹਿਬ ਕਦੋਂ ਆਉਂਦੀ ਏ?
ਪਾਲਕੀ ਦੇਖ ਕੇ ਲਉਦੇ ਬਾਕੀ ਸਾਡੇ ਚਾਰ ਪੰਜ ਦੇ ਵਿੱਚ-ਵਿੱਚ ਆ ਜਾਂਦੀ।
ਅੱਛਾ-ਅੱਛਾ।
ਹੂੰ-ਹੂੰ। ਮੌਸਮ ਦਾ ਫ਼ਰਕ ਹੋ ਜਾਂਦਾ ਨਾ ਫਿਰ ਜੇ ਸਰਦੀ ਹੋਜੇ ਫੇਰ ਥੋੜਾ ਲੇਟ ਵੀ ਹੋ ਜਾਂਦੀ ਹੈ। ਤੇ ਗਰਮੀਆਂ ਤੇ ਸਾਢੇ ਚਾਰ ਤੇ ਪੰਜ ਦਿਨ ਵਿੱਚ-ਵਿੱਚ ਪਾਲਕੀ ਸਾਬ ਆ ਜਾਂਦੀ।
ਅੱਛਾ ਪਾਲਕੀ ਸਾਹਿਬ ਅਸੀਂ ਵੀ ਜਾ ਕੇ ਤਾਂ ਆਏ ਦੇ ਹਾਂ ਪਰ ਕਦੇ ਪਾਲਕੀ ਸਾਹਿਬ ਦੇ ਦਰਸ਼ਨ ਨਹੀਂ ਕੀਤੇ।
ਅੱਛਾ ਬੜਾ ਨਜ਼ਾਰਾ ਪਾਲਕੀ ਦਾ ਅਸੀਂ ਦੋ ਵਾਰੀ ਕੀਤੇ ਆ।
ਅੱਛਾ ਅਸੀਂ ਨਹੀਂ ਕੀਤੇ ਅਸੀਂ ਹੁਣ ਵੀ ਹੋ ਕੇ ਆਏ ਹਾਂ ਹਜੇ, ਮੁਜੇ ਮਹੀਨਾ ਹੀ ਹੋਇਆ ਹੁਣਾ। ਪਰ ਦਰਸ਼ਨ ਪਾਲਕੀ ਸਾਹਿਬ ਦਾ ਨਹੀਂ ਹੋਇਆ ਅੰਦਰੋਂ ਦਰਸ਼ਨ ਕਰਕੇ ਆਏ ਆ ਬਾਬਾ ਜੀ ਦਰਬਾਰ।
ਉਥ ਦਰਸ਼ਨ ਕਰਕੇ ਆ ਕੇ ਤੇ ਬਾਹਰ ਬਹਿ ਜਾਣਾ ਸੀ ਨਾ ਫਰ ਉਸ ਤੋਂ ਬਾਅਦ ਪਾਲਕੀ ਆਂਦੀ ਏ।
ਬਸ ਥੋੜ੍ਹਾ ਆਪਣਾ ਬਾਰਿਸ਼ ਵਗੈਰਾ ਦਾ ਮੌਸਮ ਸੀ ਨਾ। ਉਹਦੇ ਕਰਕੇ ਫਿਰ ਰੁ ਕ ਨਹੀਂ ਪਾਏ ਉੱਥੇ। ਬੜੀ ਬਰਸਾਤ ਸੀ ਉਸ ਦਿਨ ਤੇ।
ਅ ਬਿਲਕੁਲ ਨੇੜੇਓ ਪਰਦੀ ਮੈਂ, ਹਾਂ। ਨੇੜਿਓਂ ਹੱਥ ਲਾਇਆ ਦਾ ਪਾਲਕੀ ਨੂੰ। ਪਾਲਕੀ ਸਾਹਿਬ ਨੂੰ ਹੱਥ ਵੀ ਲਾਇਆ ਮੈਂ ਬਿਲਕੁਲ ਨੇੜਿਓਂ।
ਕੋਈ ਲਾ ਸਕਦਾ। ਸਾਡੇ ਦਰਸ਼ਨ ਹੋ ਗਏ ਸਾਨੂੰ ਇੰਨਾ ਹੀ ਬਹੁਤ ਹੈ ਵੀ ਚਲੋ ਦਰਸ਼ਨ ਤੇ ਹੋ ਗਏ ਨੇ ਨਾ।
ਹਾਂ।
ਹਾਂਜੀ।
ਕੀ ਕਿਹਾ ਤੁਸੀਂ?
ਮੈਂ ਕਿਹਾ ਰੋਟੀ ਪਾਣੀ ਖਾ ਲਿਆ?
ਬਸ ਹੁਣ ਰੋਟੀ ਪਾਣੀ ਈ ਖਾਣਾ। ਬਣਦੀ ਪਈ ਆ, ਬਸ ਹੁਣ ਖਾਨੇ ਆ।
ਹਾਂ ਇਹ ਵੀ ਆ ਗਰਮੀ ਕ ਤਾਂ ਸਬਜ਼ੀਆਂ ਵੀ ਨਹੀਂ ਸਮਝ ਆਉਂਦੀਆਂ। ਅੱਛਾ ਜੀ ਬੱਚਿਆਂ ਨਾਲ ਖਾਣੀ ਹੈ ਰੋਟੀ।
ਰ ਆਰਨ ਲਕਸ਼ਮੀ। ਫਿਰ ਕੱਲੇ ਖਾਧੀ ਨੀ ਨਾ ਜਾਂਦੀ। ਹੋਰ ਕੀ।
ਹੋਰ ਸੁਣਾਓ?
ਵਧੀਆ ਹੀ ਚਾਹੀਦਾ ਜੀ, ਗਰਮੀਆਂ ਦਾ ਕੋਈ ਟੂਰ-ਟਾਰ ਮਾਰ ਲੈਣਾ ਸੀ।
ਨਹੀਂ ਤੇ ਦਿਲ ਨਹੀ ਕਰਦਾ ਘਰੋਂ ਨਿਕਲਣ ਤੇ, ਟੂਰ ਤੇ ਕਿੱਥੇ ਜਾਣਾ ਕਰਨੀ ਹ ਗੱਲਾਂ ਫੇਰ ਵੀ ਘੁੰਮ ਫਿਰ ਲੈਂਦਾ, ਹੋਰ
ਚਲੋ ਠੀਕ ਐ ਜੀ, ਮੈਨੂੰ ਨਾ ਕੋਲ ਆਉਂਦੀ ਪਈ ਏ ਵਿੱਚ।
ਅੱਛਾ, ਕੋਈ ਨੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।